ਹੈਲੋ
ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਬੜੀ ਲੇਟ ਰਿਪਲਾਈ ਕੀਤਾ ਜੇ
ਨਹੀਂ ਬਸ ਮੈਂ ਸੋਚ ਰਿਹਾ ਸੀ ਬਈ ਤੁਸੀਂ ਰਿਪਲਾਈ ਕਰੋਗੇ ਪਹਿਲੇ
ਅੱਛਾ ਅੱਛਾ ਮੈਂ ਤੇ ਹੈਲੋ ਬੋਲ ਰਹੀ ਹਾਂ ਤੇ ਤੁਹਾਡੀ ਆਵਾਜ਼ ਬੜੀ ਲੇਟ ਆਈ ਹੈ ਚਲੋ ਕੋਈ ਗੱਲ ਨਹੀਂ ਆਈ ਤਾਂ ਸਹੀ
ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਕਿਵੇਂ ਯਾਦ ਕੀਤਾ
ਬਸ ਵੈਸੇ ਹੀ ਕੋਲ ਕੀਤਾ ਸੀਗਾ ਔਰ ਵਿਆਹ ਤੇ ਹੋਏਓ
ਹਾਂਜੀ ਵਿਆਹ ਕਿਉ ਗਿਆ ਬਹੁਤ ਵਧੀਆ ਹੋ ਗਿਆ ਵਿਆਹ
ਅੱਛਾ ਤੇ ਮੈਂ ਵੀ ਗਈ ਤ ਸੀ ਮਿਲਲੇ ਤੇ ਸੋ ਤੁਸੀਂ
ਹਾਂ ਹਾਂ ਤੁਸੀਂ ਮਿਲਲੇ ਤੁਹਾਡੇ ਹਸਬੈਂਡ ਵੀ ਮਿਲਲੇ ਸੀ ਬਹੁਤ ਅੱਛੇ ਵਿਵਹਾਰ ਦਾ ਬਹੁਤ ਹੀ ਅੱਛਾ ਨੇਚਰ ਤੁਹਾਡੇ ਹਸਬੈਂਡ ਦਾ ਮੈਂ ਬਹੁਤ ਹੀ ਉਹ ਦਾ ਖਾਇਲ ਹੋ ਗਿਆ
ਅੱਛ ਅੱਛਾ ਹਾਂ ਕੋਈ ਨੀ ਮੈਂ ਦੱਸਾਂਗੀ ਉਹਾਨੂੰ ਹਾਂ ਹੋਰ ਮੈਂ ਕਿਹਾ ਤੁ
ਚੀਜ਼ ਮਾਮਲੇ ਨਾ ਉਹਨਾਂ ਨੂੰ ਕਾਫੀ ਨੌਲੇਜ ਹੈ ਹਰ ਹ ਜਿਸ ਜਿਸ ਚੀਜ਼ ਦੀ ਗੱਲ ਕਰਾਂ ਉਹਨਾਂ ਨਾਲ ਉਹਦੀ ਨੌਲੇਜ ਹੈਗੀ ਉਹਨਾਂ ਨੂੰ ਮਤਲਬ ਕਿ ਮੈਂ ਸੋਚਿਆ ਬਈ ਮਤਲਬ ਘੱਟ ਬੋਲਦੇ ਹੋਣਗੇ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ ਮੈਂ ਜਿਸ ਗੱਲ ਦਾ ਜਵਾਬ ਦੇਵਾਂ ਉਹਨੂੰ ਹਰ ਗੱਲ ਦਾ ਜਵਾਬ ਹੈਗਾ ਸੀ ਕਿਸ ਮਰਜ਼ੀ ਗੱਲ ਕਰ ਲਵ ਬਿਜਨਸ ਰਿਲੇਟਿਡ ਕਰ ਲਓ ਡਰੈਸ ਤੋਂ ਰਿਲੇਟਿਡ ਕਰ ਲਉ ਕੱਪੜੇ ਤੋਂ ਰਿਲੇਟਿਡ ਕਰ ਲਉ ਮਤਲਬ ਕਾਫ ਅੱਛਾ ਮਤਲਬ ਤੁਹਾਡੇ ਬਹੁਤ ਕਰ ਤੁਹਾਨੂੰ ਇੰਨਾ ਅੱਛਾ ਮਤਲ ਲਿਆ ਪਸੀ ਵ ਆਓ ਯਾਰ
ਅੱਛਾ ਅੱਛਾ ਨਹੀਂ ਏਦਾਂ ਲੱਗਦਾ ਹੈ ਉਹਨਾਂ ਨੂੰ ਪਹਿਲੀ ਵਾਰ ਦੇਖਣ ਵਿੱਚ ਨਾ ਏਦਾਂ ਹੀ ਲੱਗਦਾ ਕਿ ਇਹ ਬੜੇ ਸ਼ਾਈ ਨੇਚਰ ਦੇ ਹੋਣਗੇ ਜਾਂ ਫਿਰ ਬੜਾ ਘੱਟ ਬੋਲਦੇ ਹੋਣਗੇ ਮਤਲਬ ਠੀਕ ਆ ਹੋਏਗਾ ਠੀਕ ਹੈ ਬਟ ਗੱਲ ਕਰਨ ਦਾ ਪਤਾ ਪਤਾ ਲੱਗਦਾ ਕਿ ਹਾਂ ਬਈ ਬੰਦਾ ਥੋੜਾ ਪੜ੍ਹੇ ਲਿਖੇ ਬੰਦੇ ਦਾ ਥੋੜਾ ਫ਼ਰਕ ਤਾਂ ਪੈਂਦਾ ਹੀ ਹੈ ਚਲੋ ਜੋ ਵੀ ਐ ਨੀ ਹਓ ਬਾਕੀ ਤੁਸੀਂ ਡਾਂਸ ਬੜਾ ਵਧੀਆ ਕੀਤਾ ਵਿਆਹ ਤੇ
ਨਹੀਂ ਨਹੀਂ ਮੈਂ ਤੇ ਲਣਾ ਹੀ ਨੀ ਆਉਂਦਾ ਤੁਹਾਨੂੰ ਪਤਾ
ਆਏ ਬਸ ਰਹਿਣ ਦ ਭਾਬੀ ਨੇ ਵੀ ਏਡਾਂ ਵਧੀਆ ਡਾਂਸ ਕੀਤਾ ਤੁਸੀਂ ਵੀ ਇਏਡਾਂ ਵਧੀਆ ਡਾਂਸ ਕੀਤਾ ਤੇ ਮੈਂ ਪੁੱਛਣ ਲ ਕਿਸੇ ਟ੍ਰੇਨਿੰਗ ਕਿੱਥੋਂ ਲਿੱਤੀ ਜੇ
ਨਹੀਂ ਨਹੀਂ ਸਂਦੇ ਇੱਕ ਦੋ ਸਟੈਪ ਆਉਂਦੇ ਮਾਰਦੇ ਨੇ ਤੁਹਾਨੂੰ ਪਤਾ ਤੇ ਤੁਸੀਂ ਮਜ਼ਾਕ ਕਰਤੇ ਤੁਨੂੰ ਪਤਾ ਲੱਗ ਗਿਆ ਬ
ਨਹੀਂ ਨਹੀਂ ਮਜ਼ਾਕਦਾ ਕਰਨਾ ਸੱਚੀ ਬਹੁਤ ਅੱਛੀ ਭਾਬੀਆਂ ਹੋਰਾਂ ਨੇ ਵੀ ਪਰਫੋਰਮੈਂਸ ਕੀਤੀ ਹੈ ਬਹੁਤ ਅੱਛਾ ਲੱਗਿਆ ਮਤਲਬ ਫੰਕਸ਼ਨ ਅਗਰ ਕੋਈ ਕਰਦਾ ਹੈ ਬੰਦਾ ਤੇ ਹਾਂ ਬਈ ਅਗਰ ਅਲੱਗ ਅਲੱਗ ਪਰਸਨ ਨੇ ਅਲੱਗ ਅਲੱਗ ਪ੍ਰਪਰੇਸ਼ਨ ਕੀਤੇ ਬਹੁਤ ਵੀਆ ਵਧੀਆ ਜਿਹਾ ਲੱਗਦਾ ਹੈ ਮਤਲਬ ਅੱਛਾ ਲੱਗਦਾ ਕਿ ਹਾਂ ਬਈ ਅੱਜ ਕੱਲ੍ਹ ਦੇ
ਤੁਹਾਨੂੰ ਲੱਗ ਰਿਹਾ ਵੀ ਸਾਡੀ ਗੱਲ ਹੋ ਹੋਹੀ ਸੀ ਉੱਥੇ ਮਤਲਬ ਕਿ ਹਾਬ ਨਾਲ ਅਲੱਗ ਸੀ ਆਪਾਂ ਇਹ ਕਹਿਣਾ ਚਾਹ ਰਹੇ ਹੋ
ਹਾਂ ਹਾਂ ਬਿਲਕੁਲ ਮੈਂ ਕਿਹਾਹਿ ਹੀਈ ਆ ਹੀ ਰੋਈਆਂ ਹੋਰ ਮੈਂ ਮੈਂ ਹੀ ਉਹ ਕਹਿਣਾ ਸੀਗਾ ਮੈਂ ਕਿਹਾ ਬਹੁਤ ਪਿਆਰਾ ਡਾਂਸ ਕੀਤਾ ਸੀ ਉੱਦੋਂ ਤਾਂ ਕਹਿਣ ਦਾ ਮੌਕਾ ਨਹੀਂ ਮਿਲਿਆ ਸਾਰੇ ਪਰਫੋਰਮੈਂਸ ਲੱਗੇ ਦੇ ਸੀ ਸਭ ਦੀ ਅਲੱਗ ਅਲੱਗ ਇੰਨੀ ਪਿਆਰੀ ਪਰਫੋਰਮੈਂਸ ਕੀਤੀ ਗਰੁੱਪ ਡਾਂਸ ਇੰਨਾ ਪਿਆਰਾ ਕੀਤਾ ਕਿ ਕੋਈ ਕੋਰੀਓਗ੍ਰਾਫਰ ਵਗੈਰਾ ਕੀਤਾ ਸੀਗਾ ਵੈਸੇ ਮੇਰੀ ਬ੍ਰਦਰ ਦਾ ਮੈਰਿਜ ਹੈ ਨਾ ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਪੁੱਛਣੀ ਆਾਂ ਅਗਰ ਕਿਸੇ ਨੇ ਪ੍ਰਪੇ ਕਰਵਾਇਆ ਅਤੇ ਚਲੋ ਮੈਂ ਵੀ ਪੁੱਛ ਲੈਂਦੀ ਹਾਂ
ਨਹੀਂ ਨਹੀਂ ਨਹੀਂ ਐਸਾ ਮੇਰੀ ਨਾ ਸਿਸਟਰ ਹੈਗੀ ਹੈਗੇ ਉਹ ਉਹ ਕੋਰੀਓਗ੍ਰਾਫਰ ਕਰਦੇ ਪਰ ਮੈਂ ਨਾ ਕਿਸੇ ਕੋਲੋਂ ਸਿੱਖਿਆ ਨੀ ਹੋਇਆ ਮੈਂ ਤਾਂ ਬਸ ਜੋ ਦਿਲ ਚਾਂਦਾ ਕਰ ਦਿੰਦਾ ਸਿੱਖਿਆ ਮੈਂ ਕਿਸੇ ਕੋਲ ਨੂੰ ਕਿ ਭੰਗੜਾ ਨੇ ਕਲਾ
ਤੁਹਾਡੇ ਭਾਬੀ ਨਾਲ ਸਟੈਪ ਇੰਨੇ ਮਹਿਜ ਹੋ ਰਹੇ ਕਿਸ ਨੇ ਇੱਦਾਂ ਤਾਂ ਨਹੀਂ ਹੋ ਸਕਦਾ ਪ੍ਰੀਪੇਅਰ ਤਾਂ ਕੀਤਾ ਤਾਂ ਸੀ ਨਾ ਤੁਸੀਂ ਝੂਠ ਬੋਲਦੇ ਪਏ ਇਸ ਗੱਲ ਨੂੰ ਤਾਂ
ਨਹੀਂ ਨਹੀਂ ਇਹ ਪਤਾ ਸ਼ੌਕ ਸ਼ੌਂਕ ਦੀ ਗੱਲ ਉਹਨੂੰ ਸੌਕ ਮੈਨੂੰ ਵੀ ਸੌਕ ਹੁਣ ਜਿਵੇਂ ਭੰਗੜਾ ਨਾ ਭੰਗੜਾ ਨੂੰ ਅਸੀਂ ਗੱਲਾਂ ਮੰਨਦੇ ਹਾਂ ਜੀ ਭੰਗੜੇ ਹੁੰਦੇ ਨਾ ਚਾਲਾਂ ਹੁੰਦੀਆਂ ਜਿਵੇਂ ਭੰਗੜਾ ਚਾਲ ਹੋ ਗਈ ਭਲਵਾਨੀ ਚਾਲ ਹੋ ਗਈ ਲੁੱਡੀ ਵਗੈਰਾ ਹੋ ਗਈ ਇਹ ਸਾਰੀਆਂ ਭੰਗੜੇ ਦੀਆਂ ਮਤਲਬ ਕਿ ਕਾਫ਼ੀ ਮਤਲਬ ਕਿ ਵੇਰੀਏਸ਼ਨਸ ਹੈਗੀਆਂ ਨੇ ਲਹਿਰਾਂ ਹੋ ਗਈਆਂ ਪੂਰੀਆਂ ਦੀ ਪੜ੍ਹਾਈ ਹੈ ਕਿਸਮ ਦੋ ਨਾ ਜੀ
ਚਲੋ ਤੁਸੀਂ ਵੈਸੇ ਕਿਸੇ ਟਾਈਮ ਤੇ ਕੀਤਾ ਹੋਣਾ ਭੰਗੜਾ ਵਗੈਰਾ
ਨਹੀਂ ਮੈਂ ਇੰਨਾ ਖ਼ਾਸ ਨਹੀਂ ਕੀਤਾ ਬਸ
ਚਲੋ ਤੇ ਮੈਂ ਨੌਲੇਜ ਰੱਖੀ ਦੀ ਹੈ ਅਗਰ ਤੁਸੀਂ ਭੰਗੜੇ ਦੀ ਅ ਲੁੱਡੀ ਚਾਲ ਹੁੰਂਦੀ ਹੈ ਹੁੰਦਾ ਹੁੰਦਾ ਬੈਠਕਾਂ ਆਉਂਦੀਆਂ ਨੇ ਏਦਾਂ ਤੁਸੀਂ ਨੌਲੇਜ ਅਗਰ ਰੱਖ ਕਿਤੇ ਤਾਂ ਮੈਂ ਮੰਨਦੀ ਹਾਂ ਕਿ ਕਿਸੇ ਨਾ ਕਿਸੇ ਆਪਣੇ ਟਾਈਮ ਕੋਲੇਜ ਟਾਈਮ ਸਕੂਲ ਟਾਈਮ ਵਿੱਚ ਕਦੀ ਤੁਸੀਂ ਪਾਰਟੀਸਪੇਟ ਕੀਤਾ ਹੈਏਗਾ ਅਤੇ ਤਾਂ ਮਲ ਮੈਂ ਨਹੀਂ ਮੰੰਦੀ ਕਿ ਐਵੇਂ ਕੋਈ ਵੀ ਬੰਦਾ ਐਵੇਂ ਹੱਥ ਮਾਰੇ ਪੈਰ ਮਾਰੇ ਤੇ ਉਹਦੇ ਸਟੈਪ ਬਣ ਜਾਣ ਨਾ ਨਾ ਨਾ ਮੈਂ ਨੀ ਮੰਨਦੀ ਇਸ ਚੀਜ਼ ਨੂੰ। ਹਾਂ ਤੇ ਉਹੀ ਗੱਲ ਆ। ਮੈਂ ਕਹਿ ਰਹੀ ਆ ਨਾ ਕਾਲਜ ਕੀਤਾ ਹੁਨਾ।
ਨਹੀਂ ਪਰ ਇੱਕ ਵਾਰੀ ਕੀਤਾ। ਕੋਲੇਜ ਨਾ ਉਹੀ ਪਿੱਛੇ ਬੈਕ ਸਟੇਜ ਹੋ ਗਈ। ਮਤਲਬ ਕਿ ਮਤਲਬ ਕਿ ਜੋ ਗਰੁੱਪ ਹੁੰਦਾ ਨਾ ਗਰੁੱਪ ਦੇ ਪਿੱਛੇ ਖੜੇ ਹੋ ਕੇ ਕੀਤਾ ਸੀ।
ਚਲੋ ਕੋਈ ਨੀ ਕੀਤਾ ਤੇ ਸੀ ਨਾ ਪੇ ਦੇਖੋ ਭੰਗੜਾ ਸਟੈਪ ਤੇ ਉਹੀ ਬੰਦਾ ਮਾਰ ਸਕਦਾ ਐ। ਜਿਹਨੇ ਮਤਲਬ ਕੋਈ ਅ ਬਾਈ ਸਿੱਖਿਆ ਹੋਵੇ।
ਐਵੇਂ ਹੱਥ ਪੈਰ ਦੇ ਸਾਰੇ ਮਿਲਾ ਹਿਲਾ ਦਿੰਦੇ ਆ ਫਿਰ ਉਹਨਾਂ ਦੇ ਤੇ ਲੱਗਦੇ ਥੋੜੇ ਕਿ ਹਾਂ ਵੀ ਉਹ ਤੇ ਫਿਰ ਐਵੇਂ ਲੱਗਦਾ ਕਿ ਹਾਂ ਬਾਈ ਐਵੇਂ ਈ ਆ ਚੱਲ ਬਾਈ।
ਪਰ ਬਾਕੀ ਬਾਕੀ ਮੈਂ ਤੁਹਾਡੇ ਜੋ ਬ੍ਰਦਰ ਨੂੰ ਦੇਖਿਆ ਨਾ ਬ੍ਰਦਰ ਤੁਹਾਡੇ ਬ੍ਰਦਰ ਤੁਹਾਡੇ ਭਾਬੀ ਉਹ ਕਹਿੰਦੇ ਬਹੁਤ ਪਿਆਰਾ ਡਾਂਸ ਕੀਤਾ ਉਹਨਾਂ ਨੇ ਯਾਰ ਮੇਰਾ ਤੇ ਮਨ ਖ਼ੁਸ਼ ਹੋ ਗਿਆ ਸੀ, ਵਾਓ ਯਾਰ।
ਹਾਂ ਹਾਂ ਉਹਨਾਂ ਨੂੰ ਆਉਂਦਾ ਐ। ਉਹਨਾਂ ਨੇ ਤੇ ਕਈ ਸਾਰੇ ਪਾਰਟੀਸਪੇਟ ਪਾਰਟ ਲਿੱਤਾ ਤਾਂ ਐਵੇ ਉਹ ਤੇ ਪ੍ਰੈਕਟਿਸ ਵੀ ਕੀਤੀ ਹੋਣੀ ਹੈ ਕੀ ਪਤਾ ਥੋੜੀ ਬਹੁਤੀ ਬਾਕੀ ਇਹੀ ਨਾ ਟਾਈਮ ਤਾਂ ਹੈ ਨਹੀਂ ਸੀਗਾ ਉਹਨਾਂ ਕੋਲ, ਅਹ, ਮੇਬੀ ਪਹਿਲੇ ਕਦੀ ਪ੍ਰੀਪੇਅਰ ਕੀ ਧਏ ਤੇ ਉਹੀ ਗਾਣੇ ਤੇ ਡਾਂਸ ਕਰ ਲਈ ਉਹਨਾਂ ਨੇ ਵੀ ਬਹੁਤ ਅੱਛਾ ਕੀਤਾ ਸੀ। ਮੈਂ ਕਿਹਾ ਚਲੋ ਤੁਹਾਡੇ ਦੇਖੋ ਕੁਛ ਨਹੀਂ ਆ ਕਿ ਤੁਸੀਂ ਕੋਈ ਕੋਰਿਓਗ੍ਰਾਫਰ ਹੈਗਾ ਤੇ ਦੱਸੋ ਕਿਉਂਕਿ ਉਹਨਾਂ ਦੇ ਜਿਹੜੇ ਫੈਮਿਲੀ ਗਰੁੱਪ ਨੇ ਤੁਹਾਡੇ ਉਹ ਕੀਤਾ ਹੈ ਡਾਂਸ ਅਹ ਉਹਨਾਂ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਫੈਮਲੀ ਦਾ ਅਗਰ ਕਰਦੇ ਆ ਨਾ ਲਾਈਨ ਵਾਈਸ ਜਦੋਂ ਸਾਰੇ ਕੁੜੀਆਂ ਆਂਦੀਆਂ ਸਾਰੇ ਮੁੰਡੇ ਆਉਂਦੇ ਆ, ਤੇ ਉਹ ਬਹੁਤ ਅੱਛਾ ਜਿਹਾ ਲੱਗਦਾ ਤੇ ਮੈਂ ਕਿਹਾ ਚਲੋ ਇੱਕ ਵਾਰੀ ਤੁਹਾਡੇ ਕੋਲ ਪੁੱਛਾਂ ਅਗਰ ਕੋਰੀਓਗ੍ਰਾਫਰ ਨੇ ਰੇਡੀ ਕਰਵਾਇਆ ਤੇ ਫਿਰ ਮੈਂ ਕੋਰੀਓਗ੍ਰਾਫਰ ਦਾ ਪਤਾ ਕਰ ਜਿਵੇਂ ਤੁਸੀਂ ਹੁਣ ਦੱਸ ਸਕਦੇ ਓ, ਤੁਹਾਡੀ ਸਿਸਟਰ ਸਿਖਾਉਂਦੀ ਐ। ਕੋਰਿਓਗ੍ਰਾਫੀ ਕਰਦੀ ਐ ਤੇ ਇੱਕ ਵਾਰ ਮੈਨੂੰ ਉਹਦਾ ਇਹ ਅ ਨੰਬਰ ਸੈਂਡ ਕਰ ਦੇਣਾ ਆਪੇ। ਹਾਂ ਕਾਂਟੈਕਟ ਨੰਬਰ ਆ ਆਪੇ ਦੇ ਦੇਣਾ। ਇੱਧਰੋਂ ਜਾਂਦੇ ਤੇ ਹੋ ਤੁਸੀਂ।
ਮੈਂ ਤੁਹਾਨੂੰ ਕਹਿ ਰਿਹਾ ਉਹ ਨਾ ਔਨਲਾਈਨ ਕਲਾਸਿਸ ਦਿੰਦੇ ਨੇ। ਔਨਲਾਈਨ ਤੁਸੀਂ ਸਿਖ ਲੈਣਾ ਐਵੇਂ ਇੰਨੀ ਦੂਰ ਜਾਓਗੇ, ਕਲਾਸਿਸ ਲਾਓਗੇ ਔਨਲਾਈਨ ਬਹੁਤ ਅੱਛਾ ਸਿਖਾਉਂਦੇ ਨੇ ਉਹ।
ਅੱਛਾ ਆਨਲਾਈਨ ਕਿੱਦਾਂ ਸਿਖਾਉਦੇ ਨੇ ਫਿਰ ਉਹ?
ਔਨਲਾਈਨ ਮਤਲਬ ਵੀ ਤੁਹਾਡੇ ਕੋਲ ਲੈਪਟੋਪ ਵਗੈਰਾ ਤੇ ਨਾ ਉਹਨਾਂ ਦੀ ਸਕਰੀਨ ਵੀਡੀਓ ਕੋਲ ਹੋਏਗੀ, ਪੂਰੀ ਪ੍ਰੋਪਰ। ਤੁਹਾਨੂੰ ਇੱਕ ਇੱਕ ਸਟੈਪ ਗਾਈਡ ਕਰਨਗੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰ ਕਰਦੇ ਨੇ ਉਹ, ਉਹਨਾਂ ਨੂੰ ਕਾਫੀ ਅਵਾਰਡ ਵਗੈਰਾ ਹੀ ਮਿਲ ਨੇ ਕਈ ਸਕੂਲਾਂ ਗਏ ਨੇ ਕਾਲਜਾਂ ਚ ਗਏ ਨੇ। ਐਂਡ ਕਈ ਪਾਰਟੀ। ਉਹਨਾਂ ਨੂੰ ਮਤਲਬ ਕਿ ਮੁੰਡੇ ਕੁੜੀ ਦਾ ਭੈਣ ਭਰਾ ਦਾ ਮਾਂ ਪਿਓ ਦਾ ਕਾਫੀ ਉਹ ਫੋਟੋਗ੍ਰਾਫਰ ਬਹੁਤ ਅੱਛੇ ਕਰਦੇ ਨੇ ਉਹ।
ਅੱਛਾ ਉਹ ਉਹ ਤੇ ਨੀ ਕਹਿ ਰਹੇ ਤੁਹਾਡੀ ਕਜ਼ਨ ਦੀ ਗੱਲ ਕਰ ਰਹੇ ਹੋ। ਜਿਹੜੀ ਅਹ ਸਹਾਰਨਪੁਰ ਮੈਰਿਜ ਹੋਈ ਹੈ ਜਿਨਾਂ ਦੀ।
ਹਾਂਜੀ ਮੇਰੀ ਕਜ਼ਨ ਐ। ਬਾਕੀ ਮੈਂ ਤੁਹਾਨੂੰ ਇਹ ਦੱਸਦੇ। ਸਕਦਾ ਵੀ ਉਹ ਕਿੱਧਰ ਰਹਿੰਦੇ ਨੇ ਕਿਉਂਕਿ ਉਹਨਾ ਨੇ ਨਾ ਉਹਨਾ ਨੇ ਓਨਲਾਈਨ ਕਰਾਉਣਾ ਹੁੰਦਾ ਸਾਰਾ ਆਨਲਾਈਨ ਵਰਕ।
ਨਹੀਂ ਉਹ ਤੇ ਚਲੋ ਕੋਈ ਨੀ ਇਹ ਤੇ ਸਗੋਂ ਬਹੁਤ ਅੱਛਾ ਹੈਗੀ ਓਨਲਾਈਨ। ਕਰਾਉਂਦੇ ਨੇ ਸਾਨੂੰ ਵੀ। ਸਗੋਂ ਜ਼ਿਆਦਾ ਦਿੱਕਤ ਨਹੀਂ ਹੈਗੀ। ਕਿਉਂਕਿ ਗਰੁੱਪ ਪਤਾ ਕੀ ਰਹਿੰਦਾ ਹੈ ਗਰੁੱਪ ਵਿੱਚ ਸਾਨੂੰ ਫਿਰ ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਸਾਰਿਆਂ ਦੀ ਟਾਈਮਿੰਗ ਸਾਡੀ ਸੇਮ ਹੋ ਨੀ ਸਕਦੀ। ਤਾਂ ਇੱਕ ਘੰਟਾ ਔਨਲਾਈਨ 'ਤੇ ਹਰ ਕੋਈ ਆਪਣੇ ਘਰ ਬੈਠੇ ਨਿਕਾਲ ਹੀ ਸਕਦਾ।
ਹਾਂਜੀ।
ਤੋਂ ਵਧੀਆ ਰਹੇਗਾ ਕਿ ਟਾਈਮ ਮੈਚ ਹੋ ਜਾਏਗਾ ਔਰ ਸਾਰੇ ਦੇ ਸਟੈਪ ਵੀ ਮੈਚ ਹੋ ਜਾਣਗੇ।
ਹਾਂਜੀ ਤੁਸੀਂ ਅਗਰ ਬੱਚੇ ਵਗੈਰਾ ਨੂੰ ਵੀ੍ ਟ੍ਰੇਨਿੰਗ ਲੈਣੀ ਬੱਚੇ ਵਗੈਰਾ। ਟ੍ਰੇਨਿੰਗੀ ਲੈਣੀ।
ਬੱਚਿਆਂ ਨੂੰ। ਮੈਂ ਸੋਚ ਰਹੀ ਹਾਂ। ਕਿ ਮੈਂ ਪਾਦਾ ਉਹਨਾਂ ਨੂੰ ਕਲਾਸ ਜੁਆਇਨ ਕਰਵਾ ਦਾ ਕਿਉਂਕਿ ਕੁਛ ਐਕਸਟਰਾ ਐਕਟੀਵਿਟੀ 'ਚ ਅਗਰ। ਬੱਚਾ ਪਾਰਟੀਸਪੇਟ ਕਰੇ ਨਾ ਉਹਨਾਂ ਦੀ ਸਕਿੱਲਸ ਹੀ ਡਿਵਲਪ ਹੁੰਦੀਆਂ ਨੇ ਜੋ ਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਨੇ। ਕਿ ਹਾਂ ਬਾਈ ਅਹ ਐਕਸਟਰਾ ਜਿਹੜੀ ਸਾਡੇ ਅੰਦਰ ਸਕਿੱਲਸ ਹੋਣੀਆਂ ਚਾਹੀਦੀਆਂ ਨੇ ਬੱਚੇ ਨੂੰ ਨਾ ਹਰੇ ਇੱਕ ਮਤਲਬ ਹਰ ਇੱਕ ਸਟੇਜ 'ਤੇ ਹਰ ਇੱਕ ਮੁਕਾਮ 'ਤੇ ਵਧੀਆ ਮਤਲਬ ਪਰਫੋਰਮ ਕਰਨਾ ਆਉਣਾ ਚਾਹੀਦਾ ਚਾਹੇ ਉਹ ਸਪੀਚ ਲੈਵਲ ਹੋਏ ਚਾਹੇ ਉਹ ਡਾਂਸ ਲੈਵਲ ਹੋਏ। ਚਾਹੇ ਉਹ ਕੁਛ ਵੀ ਹੋਏ ਮਤਲਬ ਅਤੇ ਉਹਦੀ ਮਤਲਬ ਇੱਕ ਉਹਦਾ ਨਾ ਇੰਟਰਸਟ ਵੀ ਹੋਣਾ ਚਾਹੀਦਾ ਬੱਚੇ ਦਾ ਹੈਗਾ ਵੀ ਹੈ। ਥੋੜ੍ਹਾ ਬਹੁਤਾ ਇੰਟਰਸਟ ਮੈਂ ਕਿਹਾ ਚਲੋ। ਹਮ ਮੈਂ ਤੁਹਾਨੂੰ ਚਲੋ ਉਹਦੇ ਉਹਨਾਂ ਤੇ ਜੁਇਨ ਕਰਵਾਉਣ ਦੀ ਮੈਂ। ਜਿਹੜੀਆਂ ਜੂਨ ਦੀਆਂ ਛੁੱਟੀਆਂ ਪੈਣਗੀਆਂ ਉਹਦੇ ਜੁਆਇਨ ਕਰਵਾ ਦਾਂਗੀ।
ਹਾਂਜੀ ਮੇਰੀ ਭਤੀਜੀਆ ਵੀ ਨਾ ਬਹੁਤ ਅੱਛਾ ਡਾਂਸ। ਕਰਦਿਆਂ ਨੇ ਮਤਲਬ ਕਿ ਉਹ ਯੂਟਿਊਬ ਤੇ ਵਗੈਰਾ ਵੇਖ ਵੇਖ ਇਨਾ ਅੱਛੇ ਸਟੈਪ ਮਾਰਦਿਆ ਨੇ ਦੋ ਬਹੁਤ ਹੀ ਅੱਛਾ ਡਾਂਸ ਕਰਦੇਆਂ ਨੇ ਉੱਥੇ। ਦੇਖੋਗੇ ਨਾ ਤੁਸੀਂ ਤੁਹਾਡਾ ਆਪਣਾ ਮਨ। ਕੁੱਛ ਜਗਾ ਬਹੁਤ ਹੈ। ਕਿਆ ਕਰਦੀਆਂ ਨੇ ਇਹਨ ਛੋਟੀ ਛੋਟੀਆਂ ਨੇ ਉਹ
ਅੱਜ ਕੱਲ ਨਾ ਇਹ ਬਹੁਤ ਅੱਛਾ ਹੈ ਕਿ ਫੋਨ ਤੇ ਵੀ ਸ। ਕੁਛ ਸਿੱਖਣ ਨੂੰ ਤੇ ਮਿਲਦਾ ਪਰ ਇੱਕ ਹੁੰਦਾ ਨਾ ਕਿ ਹਾਂ ਬਈ ਪ੍ਰੋਪਰ ਸਾਨੂੰ ਕਿਸੇ ਚੀਜ਼ ਦੀ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਇੱਕ ਬੱਚਾ ਪਹਿਲੇ ਹੀ ਅਧ ਅੱਛਾ ਪਰਫੋਰਮ ਕਰ ਰਿਹਾ ਅਗਰ ਉਹਨੂੰ ਅਸੀਂ ਹੋਰ ਥੋੜ੍ਹਾ ਅ ਇੰਪਲੀਮੈਂਟ ਕਰੀਏ ਉਹਦੇ ਤੇ ਤੇ ਉਹ ਬੱਚਾ ਫਰ ਅੱਗੇ ਲੈਵਲ ਤੱਕ ਜਾ ਸਕਦਾ ਹੈ ਨਾ ਨੈਕਸਟ ਲੈਵਲ ਤੱਕ ਇਸ ਕਰਕੇ ਮੈਂ ਸੋਚ ਰਹੀ ਹਾਂ ਕਿ ਮੈਂ ਕੋਈ ਕਲਾਸ ਹੀ ਜੁਆਇਨ ਕਰਵਾ ਦਾਂ
ਹਾਂਜੀ
ਤਾਂ ਕਿ ਅੱਗੇ ਚੱਲ ਕੇ ਤਾਂਕੇ ਅੱਗੇ ਚੱਲ ਕਿ ਇਹ ਕੰਮ ਆਏ ਉਹਦੀ ਲਾਈਫ ਵਿੱਚ
ਹਾਂਜੀ ਮੈਂ ਦੀਦੀ ਨੂੰ ਕਹਿ ਦਾਂਗਾ ਦੀਦੀ ਤੁਹਾਡੇ ਨਾਲ ਕੋਂਟੈਕਟ ਕਰ ਲੈਣਗੇ ਤੁਸੀਂ ਉਹਨਾਂ ਨਾਲ ਔਨਲਾਈਨ ਆਪਣਾ ਕੋਚਿੰਗ ਲੈ ਲਓ ਜਾਂ ਤੁਸੀਂ ਜਿਸ ਤਰ੍ਹਾਂ ਵੀ ਕਰਨਾ
ਹਾਂ ਹਾਂ ਓਨਲਾਈਨ ਤੇ ਮੈਂ ਆਪਣੀ ਜੁਆਇਨ ਕਰ ਕਰਵਾਵਾਂਗੇ ਜੇ ਇੱਧਰ ਲੋਕ ਕੱਲਾ ਉਹਨਾਂ ਦਾ ਹੋਇਆ ਕੋਈ ਅਗਰ ਉਹਨਾਂ ਦੀ ਬ੍ਰਾਂਚ ਹੈਗੀ ਹੈ ਲੋਕਲ ਸਿਖਾਉਦੀ ਹੈ ਤਾਂ ਫਿਰ ਮੈਂ ਇਹਨੂੰ ਛੁੱਟੀਆਂ 'ਚ ਉੱਧਰ ਭੇਜ ਦਾਂਗੀ ਕਿਉਂਕਿ ਇੱਕ ਜਾ ਕੇ ਕਰਨ ਵਿੱਚ ਤੇ ਔਰ ਇਹ ਚਲੋ ਤੁਸੀਂ ਤੇ ਅ ਇੱਕ ਪਰਫੋਰਮੈਂਸ ਹੀ ਰੇਡੀ ਕਰਨੀ ਆ ਉਹ ਤੇ ਚਲੋ ਓਨਲਾਈਨ ਵੀ ਹੋ ਜਾਏਗੀ ਬਾਕੀ ਅਗਰ ਕਿਸੇ ਨੇ ਸਿੱਖਣੇ ਉਹ ਦੇ ਲਈ ਤੇ ਮੈਂ ਚਾਹਵਾਂਗੀ ਕਿ ਫੇਸ ਟੂ ਫੇਸ ਜਿਆਦਾ ਵਧੀਆ ਰਹੇਗਾ
ਹਾਂਜੀ
ਮੈਨੂੰ ਤੁਸੀਂ ਤੁਸੀਂ ਇੱਕ ਵਾਰ ਆਪਣੀ ਦੀਦੀ ਨਾਲ ਗੱਲ ਕਰ ਲੈਣਾ ਇਹਦੇ ਬਾਰੇ ਔਰ ਫੀਸ ਵਗੈਰਾ ਪਤਾ ਕਰ ਲੈਣਾ ਉਹਦੀ ਵੀ ਤੇ ਸਾਡੀ ਵੀ ਤੇ ਬਸ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਤੁਸੀਂ ਮੈਨੂੰ ਇੱਕ ਵਾਰ ਉਹਨਾਂ ਕੋਲ ਕੰਨਫਰਮ ਕਰਕੇ ਦੱਸ ਦੇਣਾ ਕਿ ਉਹਨਾਂ ਕੋਲ ਟਾਈਮ ਹੈਗਾ ਜਾਂ ਨਹੀਂ ਹੈਗਾ ਤੇ ਫਿਰ ਮੈਂ ਤੁਹਾਡੇ ਨਾਲ ਦੱਸ ਦਾਂਗੀ ਜਿੱਦਾਂ ਵੀ ਰਹੇਗਾ ਠੀਕ ਹੈ ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਯਾਦ ਕਰ ਲਿਆ ਕਰੋ ਕਦੀ ਕਦੀ ਤੁਸੀਂ ਹਾਂ ਚਲੋ ਠੀਕ ਹੈ ਓਕੇ ਬਾਏ
ਕਿਰਪਾ ਹੈ